ਹੈਲੋ। ਹੈਲੋ-ਹੈਲੋ, ਸਤਿ ਸ਼੍ਰੀ ਅਕਾਲ।
ਹੈਲੋ।
ਆਵਾਜ਼ ਨੀ ਆ ਰਹੀ?
ਆ ਰਹੀ- ਆ ਰਹੀ, ਹੁਣ ਆ ਰਹੀ ਆ, ਹੋਰ ਕੀ ਕਰ ਰਹੇ?
ਹੈਲੋ, ਆਰੀਵਾਜ਼, ਹਾਂ ਹੋਰ, ਹਾਂ ਹੋਰ ਕੀ ਕਰ ਰਹੀ?
ਕੁੱਛ ਨੀ ਬਸ, ਬੱਚਿਆਂ ਨੂੰ ਸਕੂਲ ਭੇਜ ਕੇ ਬੈਠੀ ਆ।
ਹੂੰ। ਮੈਂ ਵੀ ਫੋਨ ਚਲਾ ਰਹੀ ਸੀ, ਫੇਰ ਮੈਂ ਕਿਹਾ ਚੱਲ ਤੁਹਾਡੇ ਨਾਲ, ਤੇਰੇ ਨਾਲ ਈ ਗੱਲ ਕਰ ਲੈਂਦੀ ਆ ਕਰਕੇ। ਤੇ, ਨ ਹੋਰ
ਹੂੰ।
ਇੱਥੇ ਤੇ, ਮਾਵਾਂ ਧੀਆਂ ਦੀਆਂ ਚੰਗੀਆਂ- ਚੁੰਗੀਆਂ ਚੱਲਦੀਆਂ ਰਹਿੰਦੀਆਂ।
ਹੈਂ?
ਸਹੀ ਗੱਲ ਐ।
ਹਾਂ।
ਹ
ਹੋਰ ਬਸ ਠੀਕ ਕ। ਉਹਨੂੰ, ਨੀ ਹੈਂ।
ਗੇ।
ਕੋਣ ਬੱਚੇ ਸਕੂ, ਹਾਂ ਹਾਂ, ਸਕੂਲ ਗਏ ਹੋਏ ਬੱਚੇ। ਮੈਂ ਕਿਹਾ ਮੈਂ ਲੰਮੇ ਪਈ ਸੀ, ਹੁਣ ਤੇ ਲਾਈਟ -ਲੂਇਟ ਬੰਦ ਕਰਕੇ। ਤੇ, ਹੈਲੋ। ਆ ਰੀ ਨਾ ਆਵਾਜ਼, ਆ ਰੀ ਆਵਾਜ਼?
ਆ ਰਹੀ ਆ।
ਹਾਂ, ਇਹ ਮੈਂ ਕਿਹਾ ਲਾਈਟ -ਲੂਇਟ ਬੰਦ ਕਰਕੇ ਅੰਦਰ ਪਈ ਸੀ। ਇਹ ਨਿੱਕੀ ਕੁੜੀ ਨੂੰ ਅੰਦਰ ਖਿਲਾਉਂਦੇ ਆ, ਕਹਿੰਦੇ ਕਿ, ਦੇਖ ਕੇ ਆ ਸੋ ਗਈ ਆ, ਕੀ ਵੱਡੀ ਮੰਮਾ। ਮੈਂ ਕਿਹਾ ਅੱਛਾ।
ਹੂੰ ਹੂੰ।
ਫਿਰ ਵੇਖ ਕੇ ਗਈ, ਕਹਿੰਦੀ ਨਹੀਂ-ਨਹੀਂ ਸੋਹਰੀ ਆ, ਜਾਗ ਦੇ ਨੇ ਦੀ ਆ, ਹੁਣ ਵੇਖਣ ਗਈ ਕਹਿੰਦੀ
ਹੋਰ, ਕੀ ਬਣਾਉਣਾ ਅੱਜ?
ਦੇਖਦੀ ਆ ਕਿ ਬਣੂ।
ਹੂੰ, ਹਾਂ ਸੁਣਾਓ
ਹੂੰ ਹੁਣੇ ਆਏ।
ਥੱਕ‌ ਗੀ, ਹੈ।
ਪਨੀਰ ਬਣਾ ਲਵਾਂ ਸੋਚ ਰਹੀ ਹਾਂ।
ਹਾਂ ਸਵੇਰੇ ਜਿਹੜਾ ਤੁਸੀਂ ਬਣਾਇਆ ਸੀ ਉਹ ਕਿਵੇਂ ਬਣਾਇਆ ਸੀ ਪਨੀਰ ਦੀ ਸਬਜ਼ੀ।
ਤੇ ਲੈ ਕੇ ਜਾਗੇ ਲੋ
ਹਮ
ਉਹ ਪਿਆਜ ਟਮਾਟਰ ਤੇ ਬਸ ਮੈਂ ਉਹਦੇ ਚ ਮਗਜ ਪਾ ਕੇ ਉਹਨੂੰ ਗ੍ਰਾਇੰਡ ਕਰਕੇ।
ਹਮ, ਅੱਛਾ, ਹਾਂ ਉਤਰਾ ਦਾ ਠੀਕ। ਹਾਂ, ਵਧੀਆ ਬਣਿਆ ਹੀ, ਹੋਰ ਠੀਕ ਰਹਿੰਦਾ ਉਤਰਾਈ। ਬਣਾ ਲੋ ਸਿੰਪਲ ਜਿਹਾ ਬੱਚਿਆਂ ਨੂੰ ਪਸੰਦ ਆ ਜਾਂਦਾ ਵਾ। ਖਾਇਆ ਜਾਂਦਾ ਬੱਚਿਆਂ ਨੂੰ ਇਹੀ ਤਿਉਹਾਰ ਅਗਰ ਕੁਝ ਦਿਉ ਤੇ ਖੁਸ਼ ਹੋ ਜਾਂਦੇ ਆ। ਟਿਫਨ ਚ।
ਮੈਂ ਚਾਹ ਲੈ ਕੇ ਜਾਣਾ ਕੱਲ ਉਹ ਲੈ ਕੇ ਜਾਣਾ।
ਹਾਂ ਇਹ ਤਰਾਂ ਹੀ ਤੇ ਆ ਬਸ ਬੱਚਿਆਂ ਦਾ ਕਦੀ ਕੁਛ ਕਦੀ ਕੁਛ। ਤਰ੍ਹਾਂ ਹੀ ਅਲੱਗ ਅਲੱਗ ਚੀਜ਼ਾਂ ਦਿੰਦੇ ਰਹੋ ਤੇ ਉਹ ਵੀ ਖੁਸ਼ ਫਿਰ। ਰਹਿੰਦੇ ਆ, ਠੀਕ ਸੇ ਖਾ ਵੀ ਲੈਂਦੇ।
ਹਮ
ਜੇ ਫਿਰ ਹਮ। ਹੋਰ ਫਿਰ ਧੁੱਪ ਨਿਕਲੀ ਪਈ ਬਾਹਰ ਇੰਨੀ।
ਹਮ
ਧੁੱਪ ਬੜੀ ਤੇਜ਼ ਨਿਕਲੀ ਹੋਈ ਬਾਹਰ ਕੱਲ ਤੇ ਐਂ ਬੱਦਲ ਬਣਿਆ ਕਿ ਕਿੰਨਾ ਮੀਂਹ ਆ ਜਾਣਾ ਇਸ ਤਰ੍ਹਾਂ। ਥੋੜਾ ਵੀ ਪਿਆ ਹੀ ਨੀ। ਇਹਨਾ ਵੀ ਲੱਗਦਾ ਗੱਡੀ ਦਾ। ਨੀਂ ਨਹੀਂ ਲੱਗਦਾ ਇਹਨਾਂ ਨੇ ਜਿਹੜੀ ਨੀਲੀ ਜਿਹੀ ਗੱਡੀ ਆ ਇਹਦੀ ਕਿਰਾਏਦਾਰ ਆਏ ਜਿਹੜੇ ਨਵੇਂ।
ਹਮ
ਹੈਂ
ਨੀਲੀ ਨਹੀਂ ਹੈਗੀ?
ਲੱਗ ਤਾਂ ਰਹੀ ਨਵੀਂ ਲੱਗਦੀ ਹੈ ਨਾ ਨੀਲੀ ਵਾਲੀ ਗੱਡੀ ਜਿਹੜੀ ਹੈ ਇਹਨਾਂ ਦੀ।
ਅਮ
ਹੋਰ ਕੁੜੀ ਚਲ ਗਈ ਛੋਟੀ ਆਈ ਉੱਤੇ?
ਅਸੀਂ ਬੈਠੇ ਹੋਏ ਆ।
ਹਮ ਉਹੀ ਤਾਂ ਥੱਲੇ ਆਈ ਕਹਿੰਦੀ ਮੈਨੂੰ ਕਿ। ਅਹ ਦੁੱਧ ਪੀਣਾ ਵਾਂ ਕਰਕੇ ਤੇ ਪਹਿਲਾ ਮਤਲਬ ਮੈ ਪਈ ਹੋਈ ਸੀ ਫੋਨ ਵੇਖਣ ਕਹਿੰਦੇ ਮੇਰੇ ਕੋ ਪਤਾ। ਸੀ ਤੁਸੀਂ ਮਤਲਬ ਫੋਨ ਦੇਖਣ ਡਏ ਹੋਣੇ ਆ ਸੁੱਤੇ ਨੀ ਹੋਣੇ ਕਰਕੇ ਮਤਲਬ ਮੈ ਕਿਹਾ ਕਿਉਂ ਕੀ ਹੋਇਆ? ਦੁੱਧ ਪੀਣਾ ਕਹਿੰਦੀ ਮੈਨੂੰ ਦੁੱਧ ਦੇ ਦਿਓ।
ਹਮ
ਹਹ ਮੈਂ ਕਿਹਾ ਮੰਮੀ ਕੀ ਕਰਨ ਡਈ ਆ ਕਹਿੰਦੀ ਸੁੱਤੀ ਆ ਮੰਮੀ। ਫੇਰ ਕਹਿੰਦੀ ਕਿ ਨਹੀਂ ਅਹ। ਵਾਸ਼ਰੂਮ ਗਈ ਆ ਕਹਿੰਦੀ ਮੰਮੀ।
ਹਮ, ਹਮ।
ਉਹਦੇ ਬਾਅਦ ਫਿਰ ਕਹਿੰਦੀ ਹੈ ਕਿ ਤਰ੍ਹਾਂ ਹੀ ਫਿਰ ਹੋਰ ਕੁੱਝ ਕੁਝ ਬੋਲੀ ਜਾਵੇ। ਹੱਸੀ ਜਾਵੇ ਨਾਲੇ ਬੋਲੀ ਜਾਵੇ। ਤੇ ਉਹ ਫੇਰ ਕਹਿੰਦੀ ਦੁੱਧ ਦੇ ਦਿਓ ਮੈਨੂੰ ਪੀਣਾ ਵਾ। ਫਿਰ ਦਿੱਤਾ ਪੀ ਕੇ ਤੇ ਫੇਰ। ਠ ਫ ਹੁਣ ਤਿ ਆ ਹੀ ਸਕਦਾ ਹੋਰ
ਜੜਾਈ ਪਰ ਲੈ ਕੇ ਆਏ ਜਾੇ ਉ ਬਦ ਇਥੇ ਘੁੰਮੇ ਜਾਣੇ ਆ
ਅੱਛਾ, ਹਾਂ ਮੈਨੂੰ ਵੀ ਕਹਿਣ ਡਈ ਸੀ। ਤੇ ਮੇਰੇ ਪਾਪਾ ਵੱਡਾ ਵਾ ਵੱਡਾ ਡ ਫਿਰ ਵੱਡਾ ਡਾਈਪਰ ਲੈ ਕੇ ਆਏ ਹੋ ਮੈਂ ਕਿਹਾ ਅੱਛਾ। ਮੈਂ ਕਿਹਾ ਟੈਪਰ ਚ ਕਿਦਾਂ ਵ ਸ ਸੁੂਸੂ ਜਾਣਾ ਨੀ ਬਾਥਰੂਮ ਚ ਕਹਿੰਦੀ ਨਹੀਂ ਮੈਂ ਰਾਤ ਨੂੰ ਪਾਉਂਦੀ ਆਾਂ ਕਹਿੰਦੀ ਦਿਨ ਚ ਨਹੀਂ ਪਾਉਂਦੀ ਮੈਂ ਕਜ ਰਾਤ ਨੂੰ ਪਾਉਂਦੀ ਹਾਂ ਦਿਖਾਵਾਂ ਕਹਿੰਦੀ ਮੈਂ ਕਿਹਾ ਨਹੀਂ ਮੈਂ ਦੇਖ ਲਿਆ ਉੱਥੇ ਨਾਉਣ
ਵੇਖਣ ਦੀ ਜੀ ਨਾ
ਹਮ ਵਾਹ
ਹਮ
ਹੁਣੇ ਗਏ ਆਹ ਬਗਲਵਾੀ ਗਈ ਹੁਣੇ ਕੰਮ ਤੇ ਬਾਹਰ ਨਿਕਲੇ ਤੇ ਹੈ ਪਰਫਿਊਮ ਦੀ ਖੁਸ਼ਬੂ ਇੰਨੀ ਆਈ ਸੈਂਟ ਲਾਈ ਹੋਣੀ ਮਾਈ ਤਾਂ ਸੈਂਟ ਕਿੰਨੀ ਆਉਣ ਡ ਕਿੱਦਰ ਦੀ ਆਉਣ ਡ ਵੇਖਿਆ ਤੇ ਹੁਣੇ ਮਨੂੰ ਕਾਰੋਏ ਦੁਕਾਨ ਛੱਡਣ ਦੀ ਆ ਉਹਾਨੂੰ
ਲੱਗ ਜਾਵੇ
ਹੈਂ
ਚੰਗਾ ਤੇ ਹੈ ਪਰਫਿਊਮ ਲਾ ਕੇ ਜਾਵੇ ਤੇ ਕਸਟਬਰ ਆਵੇ ਫ
ਹਾਂ
ਕਿੰਦੇ ਘਰ ਚ ਉਹਮ ਦੇ ਬ ਪ ਜਾਣਾਾ ਹੈ
ਹਾਸਿਆਂ ਹ ਮਾਈ ਮੈਂ ਕਿਹਾ ਕਿਧ ਦੀ ਨ ਖਜ ਬੂਂ ਡਡੀ
ਦਸ ਤੇ ਲਾ ਕੇ ਰੱਖੇ ਹੈਗੇ ਪਰ ਦਸ ਰੁਪਏ ਦਾ ਸਮਾਨ ਅੰਦਰ ਹੈ ਹੀ ਨੀ ਕੁਛ ਵੀ ਨਾ
ਹ ਇਹਵਾਂਕ ਈ ਮ
ਅੜਕ ਦੀ
ਅੱਜ ਦੇ ਹਾਂ ਅੱਜ ਤੇ ਇਹਨਾਂ ਦਾ ਵੀ ਗਿਆ ਮੁੰਡਾ ਵੱਡਾ ਵਾਲਾ ਆ ਜਿਹੜੇ ਇਧਰ ਕਿਰਾਏ ਹੈ ਹਾਂ
ਹਾਂ ਬਹੁਤ ਬਿਲਕੁਲ ਹੈ।
ਹਾਂ
ਕਹ ਪ੍ਰੋਜੈਕਟ ਬੱਚਿਆ ਵਾ ਪ੍ਰੋਜੈਕਟ ਬਣਾਓ ਫੇ ਜਾਊਗਾ ਮੈਂ ਕਿਹਾਿਆ ਕਦੇ ਜਾਣਾ ਕਦੇ ਵੇਖੋ ਮੰਡੇ ਤੋਂ ਭੇਜੂਗੀ ਅਜ ਕਲ ਪਾਇਆ ਸੀ ਮੈਨੂੰ ਵਧੀਆ ਨੀ ਲੱਗੇ ਸਕੂਨ ਕਹਿੰਦੀ ਉੱਥੇ ਕੋਈ ਗ ਫੋਟੋ ਵਗੈਰਾ ਖਿੱਚਦੇ ਨੀ ਤੇ ਫੇਰ ਮੈਂ ਉੱਥੇ ਬੱਚਿਆਂ ਨੂੰ ਬੇ ਨੂੰ ਕੱਢ ਕੇ ਤੇ ਇੱਥੇ ਪਾਇਆ
ਹਾਂ ਫੋਟੋਆਂ ਖਿਜਵਾਉਣੀਆਂ ਇਹ ਹਮ
ਨੀ ਲੱਗਿਆ ਉਹ ਤੇ ਅਜੀਬ ਟਾਈਮ
ਹਾਂ ਅੱਜ ਹੀ ਤ ਵੇਖਿਆ ਮੈਂ ਉੱਥੇ ਕੱਪੜੇ ਧੋਣ ਡ ਸੀ ਤੇ ਵੇਖਿਆ ਉਹਦਾ ਪਾਪ ਛੱ
ਮੈਨੂੰ ਤੇ ਕ ਗੁਰਦੁਆਰੇ ਚੱਲੀ ਤੇ ਸਾਢੇ ਮੇਰੇ ਵਜੇ ਤਾਂ ਆ ਹੀ ਜਾਂਦੇ ਹ ਆ ਅੱ ਵਜੇ ਸ ਸਕੂਲ ਆ ਮੈਂ ਕਿਹਾ ਅੱ ਵਜੇ ਥੋੜ੍ਹੀ ਆ ਅੱਠ ਵਜੇ ਤੇ ਬਹਿ ਲੱਘ ਜਾਣਾ ਘੱਟ ਤੋਂ ਘੱਟ ਸਾਢੇ ਸੱਤ ਵਜੇ ਤੱਕ ਨਿਕਲੂ ਨੀ ਕਰੋ
ਅੱਠ ਵਜੇ ਬਾਅਦ ਹੀ ਨਿਕਲਿਆ ਸਛੱਡਣ ਵਾਸਤੇ ਇੰਨਾ ਲੇਟ ਕੋਈ ਹੈ ਹੀ ਨੀ ਆ ਗ ਤੇ ਉਹ ਪਹਿਲਾਂ ਤਾਂ ਭੇਜਣਾ ਨੀ ਹਮ ਪਿਛਲੇ ਮਹੀਨੇ ਵੀ ਮੈਨੂੰ ਲੱਗਦਾ ਘਲਾਇਆ ਹੀ ਨਹੀਂ ਲੱਗਦਾ ਜਦੋਂ ਖੁੱਲਿਆ ਸੀ ਲੱਗਦਾ ਆਹ ਪਹਿਲੀ ਵਾਰੀ ਗਿਆ
ਭੇਜੂਗੀ ਇਹ ਕਿਸੇ ਦਰਦ ਕਦੀ ਰਹਦੀ ਫੋ ਲਏਆ ਸੀ ਆਪਣੇ ਦੋਸਤਾਂ ਨੂੰ ਤੇ ਕਹਿੰਦਾ ਸੀ ਤੇ ਆਏ ਨੀ ਰ ਪੜ੍ਹਾਈ ਹੋ ਡ ਮੈਂ ਕਿਹਾ ਕਿਉਂ ਨੀ ਹੋ ਰਹੀ ਪੜ੍ਹਾਈ ਬੱਚੇ ਉੱਥੇ ਨੱਚਣ ਥੋੜ੍ਹੀ ਜਾ ਰਿਹਾ ਹੋ ਰਹੀ ਹੈ ਪੜ੍ਹਾਈ। ਤੇ ਕਹਿੰਦੀ ਇੱਕ ਦਿਨ ਚ ਤੇ ਇੱਕੀ ਚੈਪਟਰ ਹੋਣਾ ਮੈਂ ਕਿਹਾ ਇਕ ਹੀ ਹੋਣਾ ਦਸ ਥੋੜ੍ਹੀ ਹੋ ਜਾਣਾ।
ਹਾਂ, ਇੱਕ ਵੀ ਕਰਵਾਉਂਦੇ।
ਇਦੇ ਵਾਸਤੇ ਮੋਨਵੀ ਨੂੰ ਮੈ ਕਿਹਾ ਪੜਾ ਬੈਠੀ ਤੂੰ ਫਿਰ ਤੂੰ ਭੇਜ ਦੇ ਫੇਰ ਥਲੇ। ਕਹਿ ਰਹੀ ਸੀ ਮੈਮ ਨੇ ਮੈਨੂੰ ਮੈਨੂੰ ਮੈਮ ਦਾ ਨੰਬਰ ਸੈਂਡ ਕਰਦੀ ਮੈਂ ਕਿਹਾ ਮੇਰਾ ਨੰਬਰ ਡਿਲੀਟ ਹੋ ਗਿਆ ਮੈ ਵੇਖਕੇ
ਕਿਹੜੀ ਮੈਮ ਦਾ ਨੰਬਰ?
ਮੈਨੂੰ ਤੇ ਲੱਗਦਾ ਮੰਗਣ ਚਲੇ ਗਏ ਮੇਰੇ ਕੋਲ ਨਹੀ।
ਹਾਂ, ਹੂੰ -ਹੂੰ।
ਟਾਈਮ ਪਾਸ। ਮੈਂ ਕਿਹਾ ਵਧੀਆ ਪੜਾਉਂਦੀ ਮੈਂ ਕਿਹਾ ਵੇਖਿ ਲਓ ਤੁਹਾਡੀ ਮਰਜ਼ੀ, ਅਸੀਂ ਥੋੜੀ ਕਿ ਹੈ ਇੱਥੇ ਭੇਜੋ।
ਹਾਂ ਹੋ ਤੇ ਆ।
ਸਾਡਾ ਕੰਮ ਠੀਕ ਆ, ਕੁਛ ਪੁਛਿਆ ਤੇ ਦਸ ਤਾ।
ਹਾਂ, ਤੇ ਆ ਆਪੇ ਹੁਣ ਵੇਖਿਆ ਜਿੱਥੇ ਪਾਉਣਾ ਵਾ ਆਪਣੇ ਬੱਚਿਆਂ ਨੂੰ। ਐਵੇਂ ਹੀ ਹੈ, ਇਹ ਵੀ ਹਾਲ ਤਾਂਹੀ ਹੈ। ਵੇਖਣ ਚੇ ਤੇ ਲਗਦੀ ਏ ਇਹੋਜੀ।
ਹੂੰ-ਹੂੰ।
ਹੋਏ ਨਾ। ਹਾ, ਹੋਰ ਉਹਦਾ ਆਇਆ ਹੀ ਫੋਨ ਉਹਦੇ ਚ ਉਹ ਚਪਾਟੀ ਲਾਗੇ ਰਹਿੰਦੀ ਆ।
ਕਿਦਾ?
ਉਹ ਜਿਹੜੀ ਇੱਥੇ ਰਹਿੰਦੀ ਹੁੰਦੀ ਸੀ, ਆਪਣੇ ਘਰਾਂ ਦੇ ਲਾਗੇ ਰਹਿੰਦੀ ਫੇਰ ਉੱਧਰ ਚਲੇ ਗਈ। ਬਾਹਰ ਵਾਲੀ ਰੋਢ ਚ ਰਹਿਣ ਲੱਗਈ ਜਿਹੜੀ ਉੱਥੇ ਰਹਿੰਦੀ ਹੁਣ।
ਆਏ, ਉਹਨਾਂ ਦਾ ਫੋਨ ਵੀ ਇਧਰ ਹੀ ਆਂਦਾ।
ਆਇ ਹੂੰ।
ਠੀਕ- ਠੀਕ ਹੈਈ। ਉਹਦਾ ਵੀ ਚੰਗਾ ਲੋਕ ਕਰਦੇ ਰਹਿੰਦੇ ਆ, ਹੁਣ ਫਿਰ ਸ਼ਾਂਤ ਹੋ ਕੇ ਬਹਿ ਗਏ ਸਾਰੇ। ਮੁਹੱਲੇ ਵਾਲੇ ਵੀ। ਚੰਗਾ, ਉਹਦੀ ਮੰਮੀ ਦਾ ਪਹਿਲਾਂ ਉਠਾਇਆ ਉਹਦੇ ਬਾਅਦ ਫੇਰ
ਅਸੀਂ ਤੇ ਕਹਿੰਦੇ ਕਿ ਨਹੀਂ ਏਦਾਂ ਦੀ ਕੋਈ ਗੱਲ ਨੀ ਆ।
ਨਹੀ-ਨਹੀ, ਆਹ ਜਿਹੜੀ ਸਾਡੇ ਇਥੇ ਰਹਿਦੀ ਆ, ਸੀਸੀ ਟੀਵੀ ਕੈਮਰੇ ਵਾਲੀ।
ਅੱਛਾ, ਹਾਂ।
ਇੰਹਨੇ ਹੀ ਗੱਲ ਫੈਲਾਈ ਨਾ, ਇਨੇ ਔਰ ਜਿਹੜੀ ਹੈਗੀ। ਇੱਥੇ ਸਮਣੇ ਰਹਿੰਦੀ। ਹੁਣ ਸ਼ਾਂਦੀ ਹੋ ਗਈ ਨਾ।
ਕੋਈ ਗੱਲ ਨਹੀਂ,
ਹੂੰ, ਇਹਨਾਂ ਨੂੰ ਕਿੰਨੇ ਦੱਸਤਾ ਪਤਾ ਨੀ।
??? ਮੇਰਾ ਮੋਢਾ ਤੇ ਫਿਰ ਪਤਾ ਨੀ ਕਿਉਂ ਦਰਦ ਹੋਈ ਜਾਣ ਡਿਆ, ਫਿਰ ਦਵਾਈ ਲਗਾਈ ਮੈਂ। ਖਿੱਚ ਪੈ ਗਈ ਲੱਗਦਾ ਕੀ ਪਤਾ ਨੀ। ਮੋਢਾ ਵੀ ਦੁੱਖਣ ਡਿਆ ਹੱਥ ਵੀ ਖਿੱਚ ਪੈਣ ਡੀ, ਵਾਰੀ ਫਿਰ ਇਕੱ ਕਰਨ ਡਿਆ ਇਹੂੰ ਚੰਗਾ ਭਲਾ ਠੀਕ ਹੋਇਆ ਸੀ। ਇਹ ਤਾ ਦਰਦ ਹੋਈ ਜਾਂਡਿਆ। ਕੱਪੜੇ ਕੁਪੜੇ ਧੋ ਲੈਢਸੀ ਲੱਗਦਾ ਹੱਥ ਤੋਂ-ਤੋ ਉਹਦੇ ਨਾਲ ਹੀ ਫੇਰ ਚੱਲ ਲੱਗਦਾ ਹੋ ਗਿਆ।
ਣਾ
ਫੇਰ ਚਲੂ ਹੋ ਗਿਆ ਦਰਦ ਉਸ ਨਾਹੀ ਸਾਡੇ ਰਹਿਦੇ ਠੀਕ ਰਹਿਦਾ ਹੈਂ। ਹਾ ਕਿਥੇ?
ਮਾਰਕੀਟ ਜਾਣਾ ਐ?
ਮਾਰਕੇਟ ਹੁਣੇ ਨਈ। ਅੱਛਾ, ਮੈ ਹੁਣ ਰੱਖਦੀ ਆਂ ਨਾ ਫੇਰ ਲਗਾਊਂਗੀ ਫੋਨ ਠੀਕ ਐ।
ਹੂੰ।